ਹੈਲੋ ਹਾਂਜੀ
ਹਾਂਜੀ ਵਧੀਆ-ਵਧੀਆ ਸਤਿ ਸ੍ਰੀ ਅਕਾਲ ਹੋਰ ਕਿਵੇਂ ਹੋ ਆਪ?
ਹਾਂਜੀ-ਹਾਂਜੀ ਮੈਂ ਵਧੀਆ ਠੀਕ ਆ ਤੁਸੀਂ ਸੁਣਾਓ ਕਿੱਦਾ ਠੀਕ ਹੋ?
ਹਾਂਜੀ ਵਧੀਆ ਸਾਰੇ ਹੋਰ ਘਰ ਪਰਿਵਾਰ ਕਿਵੇਂ?
ਹਾਂਜੀ ਸਾਰੇ ਠੀਕ ਹੈ ਜੀ।
ਹਾਂਜੀ ਮੈਂ ਬੋਲਦੀ ਸੀ ਅੱਜਕੱਲ ਸ਼ੋਪਿੰਗ ਜਾ ਰਹੇ ਹੋ ਔਨਲਾਈਨ ਕਰ ਰਹੇ ਹੋ ਜਾਂ ਫਿਰ ਔਫਲਾਈਨ ਕਰ ਰਹੇ ਹੋ?
ਹਾਂਜੀ-ਹਾਂਜੀ ਓਨਲਾਈਨ ਵੀ ਤੇ ਔਫਲਾਈਨ ਵੀ। ਹੁਣ ਬਸ ਹੁਣ ਸੀਜ਼ਨ ਸਟਾਰਟ ਹੋ ਰਿਹਾ ਹੁਣ ਹੋ ਜਾਣਾ ਮੌਸਮ ਠੀਕ ਤੇ ਹੁਣ-ਹੁਣ ਗਰਮੀਆਂ ਦੀ ਸ਼ੋਪਿੰਗ ਕਰ ਲਓ ਤੇ ਜ਼ਿਆਦਾ ਵਧੀਆ।
ਬਿਲਕੁਲ ਜੀ ਬਿਲਕੁਲ ਐ ਹੀ ਏ ਨਾ ਗਰਮੀ ਚ ਕਈ ਲੋਕੀ ਬਾਹਰ ਨੀ ਜਾ ਪਾਉਂਦੇ ਕਹਿੰਦੇ ਅਸੀਂ ਔਨਲਾਈਨ ਕਰ ਲੈਂਦੇ ਹਾਂ। ਪਰ ਔਨਲਾਈਨ ਰਿਸਕ ਵੀ ਹੁੰਦਾ ਹੈ ਨਾ ਕਿ ਗ਼ਲਤ ਚੀਜ਼ ਭੇਜ ਦਿੰਦੇ ਆ।
ਹਾਂਜੀ-ਹਾਂਜੀ ਇਹ ਤਾਂ ਹੈ ਹੀ ਹੈ ਬਿਲਕੁਲ ਸਹੀ ਗੱਲ ਵਾਪਿਸ ਹੋ ਤਾਂ ਜਾਂਦੀ ਹੈ ਪਰ ਫੇਰ ਵੀ ਨਾ ਥੋੜਾ ਜਿਹਾ ਹੋ ਜਾਂਦਾ ਚੱਕਰ ਟਾਈਮ ਬਹੁਤ ਲੱਗਦਾ ਫਿਰ।
ਲੈ ਕੇ ਉਹ ਵਾਪਸੀ ਕਰਨੀ ਕਾਫੀ ਟਾਈਮ ਲੱਗਦਾ ਬੰਦੇ ਕਰੇਜ਼ ਖਤਮ ਹੋ ਜਾਂਦਾ ਚੀਜ਼ ਦਾ ਨਾ। ਜਿੱਦਾਂ ਆਪਾਂ ਨੂੰ ਐਕਸਾਈਟਮੈਂਟ ਹੁੰਦੀ ਹੈ ਵੀ ਹਾਏ ਆਣੀ ਹੈ ਤੇ ਅਸੀਂ ਪਾ ਕੇ ਦੇਖਾਂਗੇ ਜਾਂ ਕਿਤੇ ਜਾਣਾ ਤੇ ਉੱਥੇ ਮਤਲਬ ਪਾਵਾਂਗੇ ਜਾਂ ਕਿੱਦਾਂ। ਕਰੇਜ਼ ਖਤਮ ਹੋ ਜਾਂਦਾ ਓਨੀ ਦੇਰ ਤੱਕ ਸਾਰਾ। ਹਾਂਜੀ-ਹਾਂਜੀ।
ਮੈਨੂੰ ਵੈਸੇ ਔਨਲਾਈਨ ਪਹਿਲਾਂ ਬੜੀ ਕਰਦੀ ਸੀ ਪਰ ਮੇਰੇ ਨੂੰ ਨਾ ਇੱਕ-ਦੋ ਵਾਰੀ ਫਰੋਡ ਹੋ ਗਿਆ, ਤੇ ਫਿਰ ਮੈਂ ਬੰਦ ਕਰ ਤੀ ਹਾਂਜੀ ਇੰਸਟਾਗ੍ਰਾਮ ਨਾ ਮੈਂ ਉੱਥੇ ਦੋ ਕੁੜਤੀਆਂ ਮੰਗਾਈਆਂ ਸੀਗੀਆਂ। ਤੇ ਮੈਨੂੰ ਨਾ ਬੜੀ ਚੰਗੀਆ ਲੱਗੀਆਂ ਤੇ ਮੈਂ ਆਪਣੇ ਮੰਮਾ ਨੂੰ ਕਿਹਾ ਮੰਮੀ ਦੇਖੋ ਇਹ ਕੁੜਤੀ ਬੜੀ ਅੱਛੇ ਲੱਗਿਆ ਸਾਡੇ ਘਰ ਫੰਕਸ਼ਨ ਵਗੇਰਾ ਵੀ ਹੈਗਾ ਆ। ਤੇ ਮੈਂ ਮੰਗਵਾ ਲੈਂਦੀ ਹਾਂ, ਤੇ ਤੇ ਮੰਮੀ ਬੋਲੀ ਠੀਕ ਹੈ ਮੰਗਵਾ ਲੇ ਫਿਰ ਮੈਂ ਦੋ ਹਜ਼ਾਰ ਦੀਆਂ ਦੋ ਕੁੜਤੀਆਂ ਮੰਗਾਈਆਂ ਸਿਰਫ ਕੁੜਤੀਆਂ ਕੁੜਤੀਆਂ ਸੀਗੀਆਂ, ਤੇ ਉਹ ਮਤਲਬ ਦੇਖਣ 'ਚ ਕਿਤਨੀਆਂ ਪਿਆਰੀਆਂ ਸੀ ਲੱਗ ਰੀਆ ਬਹੁਤ ਅੱਛੀ ਲੱਗ ਰਹੀਆਂ ਸੀ।
ਹਾਂਜੀ।
ਤੇ ਮੈਂ ਉਹ ਮੰਗਾ ਲਈ ਜਦੋਂ ਉਹਨਾਂ ਨੇ ਪੇਮੈਂਟ ਪਹਿਲਾਂ ਮੇਰੇ ਕੋ ਕਰਾ ਲਈ।
ਅੱਛਾ ਜੀ।
ਤੇ ਰਿਫੰਡ ਤੇ ਰਿਟਰਨ ਦਾ ਕੋਈ ਓਪਸ਼ਨ ਹੈ ਹੀ ਨਹੀਂ ਸੀਗਾ। ਮੈਂ ਕਿਹਾ ਚਲ ਅੱਛੀਆਂ ਕੁੜ ਕੀ ਰਿਫੰਡ ਰਿਟਰਨ ਕਰਾਣੀ ਆ ਮੈਂ ਤਾਂ ਕਰ ਲੈਂਨੀ ਆ ਹਾਂ ਔਡਰ ਪਾਈ ਜਾਣਗੀ। ਵਾਪਸ ਨੀ ਕਰਾਣਾ, ਜਦੋਂ ਮੈਂ ਜਦੋਂ ਆਈ ਹਾਂ ਨਾ ਉਹ ਕੁੜ ਇਤਨੀਆਂ ਗੰਦੀਆਂ ਸੀ ਪੋਚੇ ਵੀ ਹੁੰਦੇ ਨੇ ਉਹ ਬੜੇ ਅੱਛੇ ਹੁੰਦੇ ਨੇ।
ਹਾਂ ਉਹ ਇਹ ਤੇ ਡਰ ਲੱਗਦਾ, ਇੱਕ ਵਾਰੀ ਏਦਾਂ ਹੋ ਜਾਵੇ ਨਾ। ਹੈਪਨ ਹੋ ਜਾਵੇ, ਤੇ ਫੇਰ ਡਰ ਲੱਗਦਾ ਵੀ ਹਾਏ ਫੇਰ ਦੁਬਾਰਾ ਨਾ ਇੱਦਾਂ ਆ ਜਾਵੇ, ਦੁਬਾਰਾ ਨਾ ਏਦਾਂ ਆ ਜਾਵੇ।
ਬਿਲਕੁਲ-ਬਿਲਕੁਲ, ਸਰ ਉਹ ਕੁੜਤੀਆਂ ਵਾਪਿਸ ਵੀ ਨਹੀਂ ਹੋ ਸਕਦੀਆਂ।
ਅੱਛਾ
ਹਾਂਜੀ, ਬਿਲਕੁਲ ਤੇ ਫੇਰ ਮੈਂ ਉਸ ਤੋਂ ਬਾਅਦ ਦੁਬਾਰਾ ਮੰਗਾਈਆਂ ਹੀ ਨਹੀਂ, ਮੈਂ ਫੇਿਰ ਮੰਮੀ ਨੂੰ ਮੰਮੀ ਕਹਿੰਦੀ, ਹੋਰ ਤੈਨੂੰ ਜ਼ਿਆਦਾ-ਜ਼ਿਆਦਾ ਤੈਨੂੰ ਲੱਗੀ ਰਹਿੰਦੀ ਤੂੰ ਪਾ ਹੁਣ ਇਹੀ ਕੁੁੜਤੀ, ਆ ਮੈਂ ਪਾਵਾਂ ਕਿੱਥੇ ਪੋਚੇ ਬੜੇ ਵਧੀਆ ਹੁੰਦੇ ਆ।
ਹਾਂਜੀ-ਹਾਂਜੀ ਇਹ ਤਾਂ ਹੈ, ਬਿਲਕੁਲ ਕੱਪੜਾ ਬਿਲਕੁਲ ਮਾੜਾ ਨਿਕਲ ਆਂਦਾ, ਕਈ ਵਾਰੀ ਹੋ ਜਾਂਦਾ ਏਦਾਂ ਹੀ ਹਾਂਜੀ ਔਨਲਾਈਨ ਦੇਖਣ ਚ ਚੀਜ਼ ਲੱਗਦੀ ਆ ਇਹ ਕਿੰਨੀ ਸੋਹਣੀ, ਮਤਲਬ ਮੰਗਵਾ ਲੋ ਚਲੋ ਕੋਈ ਗੱਲ ਨੀ। ਮੈਂ ਤੇ ਜ਼ਿਆਦਾਤਰ ਮਤਲਬ ਅਹ ਜੂਲਰੀ ਵਗੈਰਾ ਹੋ ਗਈ, ਜਿੱਦਾਂ ਬੈਂਗਲਜ਼ ਵਗੈਰਾ ਹੋ ਗੀਆਂ, ਜਾਂ ਜਿੱਦਾਂ ਕੋਈ ਚੀਜ਼ ਵਗੈਰਾ ਸੈੱਟ ਵਗੈਰਾ ਹੋ ਗਿਆ ਨੈਕਲਸ ਵਗੈਰਾ ਉਹ ਚੀਜ਼ ਮੈਂ ਭਾਵੇਂ ਮੰਗਵਾ ਲਵਾਂ, ਤੇ ਕੱਪੜੇ ਤੇ ਮੈਂ ਵੀ ਬਹੁਤ ਘੱਟ ਮੰਗਵਾ ਹੁਣ ਕਿਉਂਕਿ ਮੇਰੇ ਨਾਲ ਵੀ ਇੱਕ ਦੋ ਵਾਰੀ ਇੱਦਾਂ ਹੋ ਚੁੱਕਾ। ਮੇਰੀ ਮਤਲਬ ਹਾਂਜੀ-ਹਾਂਜੀ-ਹਾਂਜੀ ਮੇਰੀ ਲੈਂਥ ਮੇਰੀ ਇਦੀ ਮੇਰੀ ਮਤਲਬ ਜਿਹੜਾ ਮਤਲਬ ਪਲਾਜ਼ੋ ਵਗੈਰਾ ਨਾ ਮੇਰੀ ਉਹਦੀ ਲੈਂਥ ਕਾਫੀ ਐ। ਤੇ ਉਹ ਮੈਂ ਜਦੋਂ ਮੰਗਵਾਇਆ ਤੇ ਉਹ ਜਦੋਂ ਮੈਂ ਪਾਇਆ, ਉਹ ਤੇ ਬਿਲਕੁਲ ਐਂਕਲ ਲੈਂਥ ਤੋਂ ਵੀ ਉੱਪਰ ਜਾ ਰਿਹਾ ਸੀਗਾ। ਹਾਂਜੀ-ਹਾਂਜੀ ਤੇ ਉਹ ਐਂਕਲ ਲੈ ਤੋਂ ਵੀ ਉੱਪਰ ਜਾ ਰਿਹਾ, ਫਿਰ ਮੈਂ ਕਿਹਾ ਹਾਏ ਹੁਣ ਮੈਂ ਕੀ ਕਰਾਂ, ਮੈਂ ਕਿਹਾ -ਮੈਂ ਕਿਹਾ ਪਲਾਜ਼ੋ ਸ਼ਰਟ ਤੇ ਠੀਕ ਐ, ਹੁਣ ਫੇਰ ਮੈਨੂੰ ਪੈਸੇ ਦੁਆਰਾ ਖਰਚ ਤੇ ਨਵਾਂ ਸਿਲਵਾਣਾ ਪਿਆ ਉਹਦੇ ਨਾਲ ਦਾ, ਮੈਂ ਕਿਹਾ ਚੱਲ ਸ਼ਰਟ ਤੇ ਇੱਕ ਚੀਜ਼ ਤੇ ਕੰਮ ਦੀ ਆ ਗਈ। ਥੋੜੇ ਪੈਸੇ ਚਲੋ ਬਚ ਗਏ। ਉਹ ਫਿਰ ਮੈਂ ਇੱਥੇ ਸਾਡੇ ਕੋਈ ਨਾਲ ਨੇਬਰ ਦੀ ਕੁੜੀ ਰਹਿੰਦੀ ਆ, ਉਹਨੂੰ ਮੈਂ ਕਿਹਾ- ਮੈਂ ਕਿਹਾ- ਮੈਂ ਕਿਹਾ ਚੱਲ ਪਲਾਜ਼ੋ ਵਗੈਰਾ ਉਹਨੂੰ ਦੇ ਦਿੰਦੀ ਆ, ਉਹਦੀ ਹਾਈਟ ਛੋਟੀ ਐ, ਤੇ ਉਹਦੇ ਕੰਮ ਆ
ਹਾਂਜੀ ਜੀ।
ਤੇ ਫਿਰ ਮੈਂ
ਬਿਲਕੁਲ- ਬਿਲਕੁਲ ਇਹੀ ਹੁੰਦਾ ਆ, ਮੈਂ ਤੇ ਕਿਸੇ ਨੂੰ ਦੇਣ ਜੋਗੇ ਵੀ ਠੀਕ ਕੱਪੜੇ ਰੰਗ ਫੇਂਟ ਹੋਇਆ ਸੀ, ਮੈਂ ਕਿਹਾ ਕੋਈ ਕਹਿੰਦਾ ਉਸ ਤਰਾਂ ਦੇ ਕੱਪੜੇ ਦੇ ਪਿਆ, ਮੈਂ ਕਿਹਾ ਉਹਨੂੰ ਕੀ ਪਤਾ ਕਿ ਐ ਦੋ ਹਜ਼ਾਰ ਦੀ ਦੋ ਕੁੜਤੀਆਂ ਨੇ।
ਹਾਂਜੀ।
ਫਿਰ ਅਸੀਂ ਉਹ ਘਰ ਪੋਚਾ ਬਣਾਇਆ, ਮੈਂ ਵੇਖ ਸਾਡੇ ਘਰ ਦੋ- ਦੋ ਹਜ਼ਾਰ ਦੇ ਪੋਚੇ ਲੱਗਦੇ ਨੇ।
ਦੋ ਹਜ਼ਾਰ ਦੇ ਪੋਚੇ ਲੈਂਦੇ, ਸਹੀ ਗੱਲ ਆ, ਏਦੀ ਹੁੰਦਾ ਕਈ ਵਾਰੀ। ਪੈਸੇ ਬੰਦਾ ਮਤਲਬ ਅਸੀ ਖਰਚ ਲੈਂਦੇ ਹਾਂ, ਤੇ ਵੇਸਟ ਹੁੰਦੇ ਬੜਾ ਦੁੱਖ ਲੱਗਦਾ ਫਿਰ। ਹੂੰ, ਸ਼ੋਪਿੰਗ ਡਰ ਵੀ ਲੱਗਦਾ ਕਰਨ ਲੱਗੇ ਔਨਲਾਈਨ ਤੇ, ਪਰ ਅੱਛਾ ਵੀ ਲੱਗਦਾ ਦੇਖ ਕੇ, ਹਾਏ ਲੈ ਇਹ ਵੀ ਲੈਲੋ ਇਹ ਵੀ ਲੈਲੋ।
ਕਈ ਵਾਰੀ ਇਤਨੀ ਅੱਛੀ ਚੀਜ਼ ਆਂਦੀ ਐ, ਜੋ ਅਸੀਂ ਮੰਗਦੇ ਹਾਂ ਨਾ ਉਸ ਤੋਂ ਬੜੀ ਚੰਗੀ ਚੀਜ਼ ਨਿਕਲ ਕੇ ਆਂਦੀ ਐ।
ਹਾਂਜੀ-ਹਾਂਜੀ ਕਈ ਵਾਰੀ ਆਂਦੀ, ਹੁਣ ਤੇ ਮੀਸ਼ੋ ਬੜਾ ਫੇਮਸ ਹੋਇਆ ਪਿਆ।
ਬਿਲਕੁਲ, ਬੜੀ ਅੱਛੀ ਚੀਜ਼ ਨਿਕਲ ਕੇ ਤੁਹਾਡੀ ਖੁਸ਼ ਹੋ ਜਾਂਦਾ ਕਿ ਹਾਂ, ਅਸੀਂ ਹੋਰ ਮੰਗਵਾਇਆ।
ਹੋਰ ਮੰਗਾਈਏ, ਹਾਂਜੀ ਇਹ ਤਾਂ ਹੈ ਹੀ ਹੈ। ਹੀ ਗੱਲ ਕਈ ਵਾਰੀ ਵਧੀਆ ਨਿਕਲਦੀ ਹੈ, ਚੀਜ਼ ਕਈ ਵਾਰੀ ਤਾਂ ਬਿਲਕੁਲ ਰੱਦੀ ਨਿਕਲਦੀ ਹੈ।
ਬਿਲਕੁਲ- ਬਿਲਕੁਲ, ਤੇ ਹੁਣ ਮੈਂ ਪਿੱਛੇ ਇਕ ਉਹ ਮੰਗਵਾਇਆ ਸੀਗਾ ਪ੍ਰੋਡਕਟ ਜਿਹਾ ਵੇਟ ਲੋਸ ਲਈ, ਮੈਂ ਕਿਹਾ ਚੱਲ ਮੈਨੂੰ ਸਾਰੇ ਕਹਿੰਦੇ ਤੇਰਾ ਬੈਨੀ ਹੈਗਾ ਚਲ ਮੈਂ ਬੈਲੀ ਫੈਟ ਲਈ ਮੈਂ ਮੰਗਾਣੀ ਆ, ਬੜੀ ਅੱਛੀ ਐਡਵਰਟਾਈਜ਼ ਆ ਗਈ ਐ, ਕਿਤਨਾ ਟਾਈਮ ਮੈਂ ਦੇਖਦੀ ਮੰਗਵਾ ਲੈਂਦੀ ਆ, ਮੈਂ ਉਹ ਮੰਗਾ ਲਿਆ, ਉਹ ਮੈਨੂੰ ਮੈਮ ਨੇ ਕਿਹਾ ਤੁਹਾਨੂੰ ਸਤਾਈ ਹਜ਼ਾਰ ਖਰਚ ਕਰਨੇ ਆ, ਇੱਕ ਪੋਡਰ ਐ ਤੇ ਇੱਕ ਕੈਪਸੂਲ ਐ, ਮੈਂ ਠੀਕ ਹੈ ਮੈਮ ਢਾਈ ਹਜ਼ਾਰ ਦੀ ਗੱਲ ਹੈ ਹੋਰ ਕੁਛ ਲੈਨਾ ਨੀ ਐ, ਤੇ ਮੈਂ ਕਰ ਲੈਦੀ ਹਾਂ ਮੈਨੂੰ ਕੀ ਦਿੱਕਤ ਜਾਂਦੀ ਐ, ਉਹ ਮੈਂ ਮੰਗਵਾਇਆ ਤੇ ਸਵੇਰੇ ਮੇਰੇ ਕੋਲ ਉਹ ਆਇਆ ਤੇ ਮੈਮ ਦੀ ਕੋਲ ਆ ਗਈ, ਆਪ ਮੈਂ ਰਿਸੀਵ ਕਰ ਲਿਆ, ਮੈਂ ਕਿਹਾ ਹਾਂ ਮੈਮ ਮੈਂ ਰਿਸੀਵ ਕਰ ਲਿਆ ਤੇ ਮੈਂ ਉਹਨੂੰ ਪੇਮੈਂਟ ਦੇ ਦਿੱਤੀ ਐ ਉਹਨੇ ਕਿਹਾ ਠੀਕ ਐ, ਫੇਰ ਸ਼ਾਮੀ ਫੋਨ ਆਂਦਾ ਆ ਡਾਈਟਿਸ਼ਨ ਦਾ, ਤੇ ਤੁਸੀਂ ਐਹ ਤੇ ਲੈ ਲਿਓ ਤੁਹਾਨੂੰ ਨਾ ਸ਼ੇਕ ਵੀ ਲੈਣਾ ਪੈਣਾ, ਮੈਂ ਕਿਹਾ ਮੈਂ ਹੁਣ ਢਾਈ ਹਜ਼ਾਰ ਇੱਥੇ ਖਰਚਿਆ, ਮੈਂ ਹੁਣ ਢਾਈ ਹਜ਼ਾਰ ਸ਼ੇਕ ਤੇ ਖਰਚਾ।
ਹਾਂ, ਹਾਂ ਏਦ ਕਰਦੇ ਨੇ ਹਾਜੀ, ਹਾਂਜੀ ਏਦ ਕਰਦੇ ਆ ਹੂੰ-ਹੂੰ
ਮ
ਹਾਂਜੀ। ਹੈਲੋ। ਹੈਲੋ।
ਹਾਂਜੀ, ਹਾਂਜੀ।
ਹਾਂਜੀ, ਆਵਾਜ਼ ਨਹੀਂ ਆ ਰਹੀ ਨਾ ਤੁਹਾਡੀ ਪੁਰੀ
ਹਾਂਜੀ ਤਿੰ ਉਹ ਬੋਲਣ ਪ ਮੈਂ ਆਪਣੇ ਮਾਰਕੀਟ ਲੋਕ ਤੇ ਚਾਹੀਦਾ, ਸਮਾਨ ਮੰਗਾਇਆ, ਹੁਣ ਮੈਂ ਹੋਰ ਲੋਕ ਸਮਾਨ ਨੀ ਮੰਗਵਾ ਸਕਦੀ। ਤੂੰ ਮੈਨੂੰ ਇੰਨਾ ਵੀ ਵੇਟ ਲੋਸ ਕਰਵਾਇਆ ਤੂੰ ਕਰਾਣਾ ਤੇ ਉਹਨੇ ਕਿਹਾ ਠੀਕ ਹੈ ਤੁਸੀਂ ਇਹ ਗੋਲੀ ਜੋ ਹੈ। ਇਹ ਨਾਸ਼ਤੇ ਤੋਂ ਅੱਧਾ ਘੰਟਾ ਪਹਿਲਾਂ ਹੀ ਖਾਣੀ ਐ, ਜਿਹੜਾ ਇਹ ਪਾਊਡਰ ਹੈ ਨਾ। ਨਾਸ਼ ਅੱਧੇ ਘੰਟੇ ਬਾਅਦ ਗਰਮ ਪਾਣੀ ਚ ਘੋਲ ਕੇ ਇੱਕ ਚਮਚ ਪੀਣਾ ਆ ਮੈਂ ਕਿਹਾ ਠੀਕ ਹੈ ਮੈਂ ਪੀ ਲਾਂਗੀ, ਸਵੇਰੇ ਸ਼ਾਮੀ ਕਰਨਾ ਮੈਂ ਸਵੇਰੇ ਗੋਲੀ ਤਾਂ ਮੈਂ ਖਾ ਲਈ ਮੈਨੂੰ ਠੀਕ ਲੱਗੀ, ਮੈਂ ਜਿਵੇ ਜਿਵੇਂ ਉਹ ਤਾਂ ਨਿਕਲਣੀ ਸੀ ਮੈਂ ਨਿਕਲ ਗੀ ਗੋਲੀ ਪਾਣੀ ਨਾਲ
ਹਾਂ, ਹਾਂ, ਉਹ ਤਾਂ ਖਾਦ
ਹਾਂਜੀ, ਨਾਸ਼ਤਾ ਕਰਕੇ ਜਦੋਂ ਪੀਣ ਦੀ ਵਾਰੀ ਨਾ ਪਾਊਡਰ ਇਤਨਾ ਗੰਦਾ ਪਾਊਡਰ ਸੀਗਾ ਉਹ। ਉਹਦੇ ਖੋਲ੍ਹ ਦੀ ਹੀ ਨਾ ਸਾਰੇ ਕੰਮਰੇ ਚ ਕਿੰਨੀ ਗੰਦੀ ਸਮੈਲ ਹੋ ਗਈ ਕਮਰੇ ਦੇ ਵਿੱਚ ਬਹੁਤ ਜ਼ਿਆਦਾ ਗਦੀ, ਫਿਰ ਮੈਂ ਚਲੋ ਜਿਵੇਂ ਮੈ ਘੁੰਮੂ ਵਾਲ ਲੇਠ ਕੇ ਉਹ ਪਾਣੀ ਚ ਘੋਲਿਆ, ਉਹ ਹੋਰ ਘੁਣ ਤੋਂ ਬਾਅਦ ਇੰਨੀ ਗੰਦੀ ਮੈਂ ਲਾ ਗਈ, ਪਾਣੀ ਚ ਉਹ ਬੜੀ ਜ਼ਿਆਦਾ ਗੰਦੀ, ਦੇਖੋ ਪੋਡਰ ਬਰਾਊਨ ਕਲਰ ਦਾ ਸੀ
ਹਾਂਜੀ।
ਪਤਾ ਨੀ ਕੀ ਪਾਇਆ ਸੀ, ਕੀ ਨਹੀਂ ਪਾਇਆ ਸੀ, ਉਹ ਘੋਲ ਕੇ ਤੇ ਹੋਰ ਮੈਂ ਰੈਂ ਹੁਣ ਮੈਨੂੰ ਉਲਟ ਹੀ ਆ ਜਾਂਣੀ ਆ।
ਉਲਟੀ ਆਂ ਜਾਣੀ, ਕਈ ਟੇਸਟਲੈਸ ਹੁੰਦਾ ਨਾ ਫੇਰ ਨਹੀਂ ਪੀਤਾ ਜਾਂਦਾ।
ਪੋਲੀ ਜੀ ਕੋ ਘੋੜਾ ਜੈਰ ਜਿਵੇਂ ਹੁੰਦਾ ਨਾ, ਬਹੁਤ ਜ਼ਿਆਦਾ ਕੜਵਾ ਹੈਗਾ। ਉਹ ਫਿਰ ਉਹ ਮੈਂ ਸੁਟਿਆ ਕੋਈ ਆਪਣੇ ਘਰ ਦੱਸਿਆਂ, ਨੀ ਸੀ ਕਿ ਮੈਂ ਚੀਜ਼ ਮੰਗਵਾਈਆਂ ਨੀ ਤੇ ਘਰ ਨੇ ਮੈਨੂੰ ਕੁੱਟ ਦੇਣਾ ਸੀ, ਤੂੰ ਪੈਸਾ ਬਰਬਾਦ ਕਰੀ ਦਿੰਦੀ ਐ।
ਹਾਂਜੀ ਹਾਂਜੀ, ਇਹ ਤਾਂ ਹੁੰਦਾ ਵਾ, ਕਾਫ਼ੀ ਚੀਜ਼ਾਂ ਦਾ ਕਾਫ਼ੀ ਦਿਖਾਦੇ, ਆ ਦਿਲ ਕਰਦਾ ਪਰ ਲੈ ਲਈਏ, ਪਰ ਫਿਰ ਟੈਂਨਸ਼ਨ ਜੀ ਪੈ ਜਾਂਦੀ ਆ, ਹਏ ਪੈਸੇ ਨਾ ਵੇਸ ਹੋ ਜਾਦੇ ਪੈੇਸੇ ਨਾ ਵੇਸਟ
ਬਿਲਕੁਲ, ਬਿਲਕੁਲ, ਕਿ ਨੋਂ ਨਾ ਚੁੱਪ ਚਾਪ ਹੌਲਾ, ਹੌਲਾ, ਹੌਲਾ, ਹੌਹ ਲਾ ਕਰਕੇ ਬੋਲੀਏ ਮੈਂ ਕਿਹਾ ਸ਼ੁਕਰ ਆ, ਮੈਂ ਘਰ ਨੀ ਦੱਸਿਆ ਮੇਰੀ ਘਰ ਨੇ ਮੇਰੀ ਜਾਨ ਖਾ ਲੈਂਨੀ ਸੀ। ਤੂੰ ਵੇਖ ਕੇ ਨੀ ਮੰਗਵਾਦੀ, ਚੀਜ਼ ਪਹਿਲੀ ਵਾਰ ਤੇਕੋ ਸਕੈਮ ਤਾਂ ਹੋ ਗਿਆ, ਦੂਜੀ ਵਾਰੀ ਫਿਰ
ਹਾਂਜੀ-ਹਾਂਜੀ ਹਾਂ, ਸਕੈਮ ਦੇ ਚੱਕਰ ਸਹੀ ਗੱਲ ਇਹ ਤਾਂ ਹੈ ਹੀ।
ਹਾਂਜੀ। ਮੈਂ ਦੁਬਾਰਾ ਨੀ ਮੰਗਵਾਈਆਂ, ਮੈਂ ਕੱਲ ਫੜ ਲਿਆ ਮੈਂ ਕਿਹਾ ਹੁਣ ਤਾਂ ਮੈਂ ਕੁਛ ਮੰਗਣਾ ਹੀ ਨੀ ਔਨਲਾਈਨ ਅਗਰ ਮੰਗਵਾਗੀ ਫੇ ਮੈਂ ਕੋਈ ਅੱਛੀ ਐਪ ਮੰਗਾਵਾਗੀ, ਜਿਵੇਂ ਫਲਿੱਪਕਾਰਟ ਮੀਸ਼ੋ ਐਮਾਜ਼ੋਨ ਇੱਥੋਂ ਮੰਗਵਾਗੀ।
ਹਾਂ- ਹਾਂ, ਅਸੀਂ ਵੀ ਮਤਲਬ ਜ਼ਿਆਦਾ ਮੀਸ਼ੋ ਵਗੈਰਾ ਤੋਂ ਜਾਂ ਫਲਿਪਕਾਰਟ ਤੋਂ ਮੰਤਰਾ ਵਗੈਰਾ ਹੋ ਗਿਆ ਨਾ, ਇਹ ਮੰਤਰਾ ਦੇ ਹੈ ਪ੍ਰੋਡਕਟ ਮਹਿੰਗੇ ਨੇ, ਪਰ ਅੱਛੇ ਆ ਮੰਤਰਾ ਦੇ ਪ੍ਰੋਡਕਟ। ਹਾਂਜੀ।
ਹਾਂਜੀ, ਉਹ ਅੱਛੇ ਮਿਲ ਜਾਂਦੇ ਆ।
ਹਾਂਜੀ, ਨਹੀਂ ਅੱਛੇ ਮਿਲ ਜਾਂਦੇ ਨੇ, ਮੀਸ਼ੋ ਤੇ ਹੈ ਚੀਪ ਐ ਪਰ ਥੋੜਾ ਜਾ ਨਾ ਕੱਪੜੇ ਦਾ ਫਰਕ ਪੈ ਜਾਂਦਾ, ਧੋ ਕੇ ਨਾ ਬਿਲਕੁਲ ਮਤਲਬ ਥੋੜਾ ਬਹੁਤ ਸਿੰਕ ਹੰਦਾ ਵਾ ਮੀਸ਼ੋ ਤੇ।
ਵੀ ਉਹ ਮਤਲਬ ਠੀਕ-ਠੀਕ ਐ, ਬ੍ਰੈਂਡ ਇੰਨੇ ਮਤਲਬ ਪੈਸੇ ਵੀ ਨੀ ਹੁੰਦੇ ਨਾ ਉਹ ਪੈਸੇ ਵੀ ਘੱਟ ਵੱਧਦੇ ਹੁੰਦੇ ਨੇ, ਤੇ ਉਸ ਹਿਸਾਬ ਨਾਲ ਚੀਜ਼ ਅੱਛੀ ਆ ਜਾਂਦੀ ਐ, ਫਿਰ ਵੀ।
ਹਾਂਜੀ-ਹਾਂਜੀ, ਇਹ ਤਾਂ ਹੈ ਮਤਲਬ ਮੈਂ ਤਾਂ ਹੁਣ ਇਹ ਡਿਸਾਈਡ ਕੀਤਾ, ਜਿੰਨਾ ਸਾਈਜ਼ ਆਦਾ ਨਾ ਉਹ ਤੋਂ ਇੱਕ ਨੰਬਰ ਥੋੜਾ ਵੱਡਾ ਹੀ ਮੰਗਾ ਲੋ, ਤੇ ਜ਼ਿਆਦਾ ਬੈਟਰ ਐ, ਕਿਉਂਕਿ ਥੋੜਾ ਧੋ ਕੇ ਗੱਡ ਹੋ ਜਾਵੇਗਾ। ਜਿੱਦਾਂ ਮਤਲਬ ਡੇਲੀ ਰੂਟੀਨ ਵਾਸਤੇ ਕੁੜ ਤੀ ਵਗੈਰਾ ਹੁੰਦੇ ਆ ਜਿੱਦਾਂ ਮੰਗਾਉਣ ਨੂੰ, ਕਾਫੀ ਚੀਪ ਲੱਗੇ ਹੁੰਦੇ, ਕਿਸੇ ਵੇਲੇ ਦੋ- ਦੋ, ਤਿੰਨ- ਤਿੰਨ ਇਕੱਠੇ ਸੈਟ ਲੱਗੇ ਹੁੰਦੇ ਆ, ਫੇਰ ਮੈਂ ਉਹ ਚਲੋ ਬਾਕੀ ਪਲਾਜ਼ੋ ਵਗੈਰਾ ਲਗਾ ਲੋ ਤੇ, ਉਹ ਤੇ ਚਲੋ ਆਪਣਾ ਘਰ ਚੱਲ ਹੀ ਜਾਂਦਾ ਹਨਾ। ਨੋਰਮਲ ਹੁੰਦਾ ਵਾਈਟ ਤੇ ਬਲੈਕ ਤੇ ਹੁੰਦਾ ਹੀ ਆ ਘਰ। ਤੇ ਫਿਰ ਮਤਲਬ ਉਹ ਮੰਗਵਾ ਕੇ ਮੈਂ ਇੱਕ ਸਾਈ ਥੋੜਾ ਵੱਡਾ ਹੀ ਮੰਗਾਵਨੀ ਆ, ਕਿ ਚਲੋ ਕੋਈ ਜੇ ਧੋ- ਧੂ ਕੇ ਹੋ ਜਾਣਗੇ ਥੋੜੇ ਸਿਲਿੰਗ ਹੋ ਜਾਣਗੇ। ਚਲੋ ਬਾਅਦ ਚੋਂ ਤਾਂ ਸਹੀ ਆ ਜਾਣਗੇ, ਡੇਲੀ ਰੂਟੀਨ ਵਾਸਤੇ ਨਾ।
ਹਾਂਜੀ- ਹਾਂਜੀ, ਨਾ ਮੈਂ ਤੇ ਮਿੰਨਤਰ ਕੋਲ ਇੱਕ ਵਾਰੀ ਸੋਟ ਸ਼ਰਟ ਮੰਗਵਾਈ ਸੀਗੀ ਆਪਣੇ ਲਈ। ਇਤਨੀ ਵਧੀਆ ਨਿਕਲੀ ਨਾ ਉਹ ਮਤਲਬ ਹੈ ਇੱਕ ਠੀਕ ਸੀ ਉਦਾਂ ਹਜ਼ਾਰ ਤੱਕ ਦੀ ਆ ਗਈ ਸੀ। ਪਰ ਇਤਨੀ ਅੱਛੀ ਸੀ ਨਾ, ਉਹ ਮੈਂ ਹਜੇ ਤੱਕ ਪਾਉਂਦੀ ਐ, ਨਾ ਰੰਗ ਫੇਟ ਹੋਇਆ ਨਾ ਬੋਰ ਆਈ ਐ। ਹੋਰ ਗਰਮ ਵੀ ਇੰਨੀ ਐ ਨਾ, ਸਰਦੀ ਚ' ਕੋਈ ਹੋਰ ਚੀਜ਼ ਪਾਉਂਦੇ ਲੋ, ਜਿਵੇਂ ਟੋਪ ਪਾਓ ਤੇ ਉੱਤੇ ਉਹ ਸਵੈਟ ਸ਼ਰਟ ਪਾ ਲੋ ਨਾ, ਬਹੁਤ ਅੱਛੀ ਆਉਂਦੀ ਐ। ਟੋਪ ਪਾਉਣ ਦੀ ਲੋੜ ਨੀ ਪੈਂਦੀ, ਥੱਲੇ ਇਨਰ ਵਗੈਰਾ ਪਾਉਣ ਦੀ ਲੋੜ ਨ ਪੈਂਦੀ ਐ।
ਹਾਂਜੀ- ਹਾਂਜੀ, ਨਹੀਂ ਕਈ ਕੱਪੜਾ ਹੁੰਦਾ, ਵਧੀਆ ਬਹੁਤ ਵਧੀਆ ਨਿਕਲਦਾ ਜਿੱਦਾਂ ਸਰਦੀਆਂ ਦਾ। ਹਾ, ਕਾਫੀ ਵਧੀਆ ਨਿਕਲਦਾ ਹਾਂਜੀ, ਕਾਫੀ ਵੋਮ ਹੁੰਦਾ।
ਉਹ ਤਾਂ ਮੈਂ ਕਈ ਲੋਕਾਂ ਨੂੰ ਆਪਣੀ ਫਰੈਂਡ ਨੂੰ ਵੀ ਕਿਹਾ ਮੈਂ ਕਿਹਾ, ਇਹ ਤੁ ਕੁੱਛ ਮੰਗਵਾਓ ਨਾ ਮੰਗਗਾਓ, ਮਿੰਤਰਾ ਤੋਂ ਐ ਜ਼ਰੂਰ ਮੰਗਉਣਾ, ਬੜੀ ਗਰਮ ਹੈਗੀ ਆ। ਪਾ 'ਚ ਵੀ ਸੋਹਣੀ ਹੈ ਨਾ ਬੋਰ ਹੋਈ ਹੈ, ਕਿਧਰੇ ਇਹਨਾ ਰੰਗ ਫੇਟ ਹੋਇਆਂ ਆ, ਉਹ ਮੈਂ
ਹਾਂਜੀ- ਹਾਂਜੀ- ਹਾਂਜੀ, ਨਹੀਂ ਇਹ ਤਾਂ ਹੈ ਹੀ ਐ, ਕਈ ਵਾਰੀ ਵਧੀਆ ਚੀਜ਼ ਮਿਲ ਜਾਂਦੀ ਐ। ਪੈਸੇ ਤਾਂ ਚੁਭਦੇ ਵੀ ਨੀ ਫੇ ਸ਼ੋਪਿੰਗ ਕੀਤੀ ਨਾ, ਚੁੱਭਦੀ ਵੀ ਨੀ ਏਦਾ, ਹਾਂ। ਚਲੋ, ਕੋਈ ਨੀ ਪੈਸੇ- ਪਸੂ ਹੋਵੇ ਜਾਂ ਕਿੱਦਾਂ ਨਾ ਦੋ- ਤਿੰਨ ਸਾਲ ਚਲੋ, ਨਿਕਲ ਜਾਵੇ ਤਾਂ ਵਧੀਆ ਰਹਿੰਦੀ।
ਨਾਲ ਦੋ ਸਾਲ ਹੋ ਗਏ ਮੇਰੀ ਹੁਣ ਤੀਜੇ ਸਾਲ ਸਰਦੀ ਆਂਗੇ ਤਾਂ, ਤ ਤੀਜਾ ਸਾਲ ਲੱਗ ਜਾਣਾ ਆ।
ਹਾਂਜੀ- ਹਾਂਜੀ।
ਪਰ ਐ ਜ ਤਸ ਤੋ ਮਸ ਨਹੀ ਆਪਣੀ ਹੋਈ ਹੈ ਜਰਾ ਜੀ ਵੀ ਚੀਜ਼।
ਠੀਕ ਹੈ।
ਹਾਂਜੀ। ਤੁਸੀਂ ਵਗੈਰਾ ਮੰਗਵਾਉਂਦੇ ਹੋਗੇ ਮਿੰਤਰਰਾ ਤੋਂ ਨਹੀਂ।
ਹਾਂਜੀ- ਹਾਂਜੀ ਮੈਂ ਕਰਦੀ ਹਾਂ। ਸ਼ੋਪਿੰਗ ਮੈਂ ਵੀ ਹਾਂ। ਮੇਰੀ ਬੇਟੀ ਨੂੰ ਜਿਆਦਾ ਸ਼ੌਕ ਉਹ ਜ਼ਿਆਦਾ ਮੰਗਵਾਉਂਦੀ ਹੈ ਜਿੱਦਾਂ ਨਾ। ਮਤਲਬ ਜਾਂਦੀ ਹੈ। ਇਏਦਾਂ ਅਹ ਉਹ ਜਾਂਦਾ ਮੰਗਵਾਉਂਦੀ ਹੈ। ਉਹਨੂੰ ਬੱਚਿਆਂ ਦਾਰ ਪਤਾ ਲੜਕੀ ਨੂੰ ਜ਼ਿਆਦਾ ਸ਼ੌਂਕ ਹੁੰਦਾ ਇਹਨਾਂ ਚੀਜ਼ਾਂ ਦਾ।
ਬਿਲਕੁਲ- ਬਿਲਕੁਲ ਜੀਨਸ ਅੱਛੀ ਮਿਲ ਜਾਂਦੀ। ਹੈਟੋਪ ਵਗੈਰਾ ਅੱਛਾ ਮਿਲ ਜਾਂਦੇ ਆ।
ਹਾਂਜੀ- ਹਾਂਜੀ ਹਾਂ। ਕਰੋਪ ਟੋਪ ਹੋ ਗਏ ਜਦਾਂ ਹੋ ਗ ਨਾ। ਹਾਂਜੀ। ਥੋੜਾ ਕੋਸਟਲੀ ਤਾਂ ਹੈ, ਹਾਂਜੀ। ਪੈਸੇ ਲੱਗਦੇ ਆ ਹਾਂ। ਹਾਂਜੀ- ਹਾਂਜੀ, ਵੀ ਚੀਜ਼ ਅੱਛੀ ਮਿਲਦੀ ਆ। ਉਥੋਂ ਮੰਤਰ ਤੋਂ, ਹਾਂਜੀ।
ਹਾਂਜੀ। ਚਲੋਂ ਜੀ, ਤੁਹਾਡੇ ਨਾਲ ਗੱਲ ਕਰਕੇ ਬੜਾ ਚੰਗਾ ਲੱਗਾ। ਫੇਰ ਤੁਹਾਨੂੰ ਕੋਲ ਕਰਾਂਗੀ, ਓਕੇ ਜੀ। ਸਤਿ ਸ਼੍ਰੀ ਅਕਾਲ।
ਓਕੇ ਜੀ, ਸਤਿ ਸ਼੍ਰੀ ਅਕਾਲ।
ਹਾਂਜੀ।